ਉ
ਹੈਲੋ। ਸਤਿ ਸ਼੍ਰੀ ਅਕਾਲ
ਹੋਰ ਕੀ ਹਾਲ-ਚਾਲ
ਹੋਰ ਠੀਕ ਐ, ਤੁਸੀਂ ਸੁਣਾਉ।
ਵਧੀਆ ਜੀ, ਵਧੀਆ ਤੁਸੀਂ ਸੁਣਾਓ ਕੀ ਕਰਦੇ ਪਏ ਸੀ?
ਮੈਂ ਨਾਟਕ ਦੇਖਤੀ ਸੀ।
ਅੱਛਾ। ਤੁਹਾਡਾ ਹਜੇ, ਉਹ ਨਾਟਕ ਖਤਮ ਨੀ ਹੋਇਆ?
ਡਰਾਮਾ ਇੱਕ ਪਹਿਲਾ ਦੇਖਿਆ, ਬੜਾ ਲੰਬਾ ਹੈਨਾ।
ਅੱਛਾ, ਕਿਤਨੇ ਐਪੀਸੋਡ ਦੇਖ ਲ ਤੁਸੀਂ ਉਹਦੇ?
ਉਹਦੇ ਤੇ ਮੈਂ ਚਾਰ ਸੌ ਦੇਖ ਕੇ ਫਿਰ ਛੱਡ ਤੇ, ਸਾਢੇ ਸੱਤ ਸੌ ਸੀ।
ਅੱਛਾ।
ਹਾਂ, ਇੱਕ ਤੇ ਹੁਣ ਦੂਸਰਾ ਸੂਰੁ ਹੋਇਆ, ਉਹਦਾ ਹੱਲੇ ਪਤਾ ਨੀ ਕਿੰਨੇ ਆ? ਹਲੇ ਤਾਂ ਤੇਤੀ-ਚੋਤੀ ਦੇਖਿਆ।
ਅੱਛ, ਅੱਜ ਗਰਮੀ ਵੀ ਤੇ ਬਹੁਤ ਹੋਈ ਪਈਆ, ਅੱਜ ਤੇ ਬਹੁਤ ਹੀ ਗਰਮੀ
ਪਤਾ, ਉਦਾ ਦੀ ਗਰਮੀ ਹੋਗੀ ਜਿਦਾ
ਹਾਂ, ਨਹੀਂ ਵਿੱਚ ਤੇ ਮੌਸਮ ਵਿੱਚ ਠੀਕ ਹੋਇਆ ਸੀ, ਲੇਕਿਨ ਅੱਜ ਕੁੱਝ ਜ਼ਿਆਦਾ ਹੀ ਗਰਮੀ ਹੋ।
ਹਾਂ, ਚਿਪ-ਚੀਪੀ ਹੋਗੀ ਹੁਣ, ਹੂੰ ਉਹੀ ਤਾਂ ਕਿਹਦੀਆ ਚਿਪ-ਚਿਪ ਗਰਮੀ ਹੋਗੀ ਅੱਗੇ ਤਾਂ ਹੋਈ ਸੀ, ਫੇਰ ਜਿਹੜਾ ਮੌਸਮ ਠੀਕ ਹੋ ਗਿਆ ਅੱਜ ਫੇਰ ਦਾਂ ਹੋਈ ਪੇਈ ਆ।
ਹਾਂਜੀ-ਹਾਂਜੀ, ਉਹ ਮੈਂ ਇਹੋ ਸੋਚਦੀ ਪੀ ਸੀਗੀ ਇੰਨੀ ਗਰਮੀ ਦੇ ਵਿੱਚ ਬੰਦਾ ਕਰੇ ਕੀ, ਅੱਜ ਬੱਚੇ ਕਹਿ ਰਹੇ ਸੀ, ਅੱਜ ਆਈਸ ਕਰ੍ਰੀਮ ਬਣਾਓ। ਤੁਸੀਂ ਖਾਧੀ ਕਦੀ ਬ੍ਰੈਡ ਵਾਲੀ ਆਈਸਕ੍ਰੀਮ?
ਮੈਂ ਤਾਂ ਮ ਬ੍ਰੈਡ ਵਾਲੀ, ਆ ਮੈਂ ਔਨਲਾਈਨ ਮਗਵਾਦੀ ਹੁੰਦੀਆਂ।
ਨਹੀਂ-ਨਹੀਂ, ਜਿਸ ਤਰ੍ਹਾਂ ਘਰ ਬਣਾਈ ਦੀ ਨਾ ਬ੍ਰੈਡ ਦੀ ਆਈਸ ਕਰ੍ਰੀਮ ਬਿਲਕੁਲ ਬਾਜ਼ਾਰ ਵਰਗੀ ਬਣਦੀ ਆ ਉਹ। ਮੈਂ ਤੁਹਾਨੂੰ ਦੱਸਣੀ ਆ ਕਿੱਦਾਂ ਬਣਦੀ ਐ, ਜਿਸ ਤਰ੍ਹਾਂ ਅਸੀਂ ਨਾ ਹਾਂ, ਉਹ ਤੇ ਮੈਂ ਤੁਹਾਨੂੰ ਇੱਕ ਵਾਰੀ ਰੈਸਪੀ ਦੱਸ ਦਿੰਦੀ ਨਾ ਕਿੱਦਾਂ ਬਣਦੀ ਐ? ਤੇ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਮਦਰ ਡੇਅਰੀ ਦਾ ਦੁੱਧ ਲੈ ਲੋ। ਪੈਕੇਟ ਵਾਲਾ ਹੈਨਾ ਉਹਨੂੰ ਤੁਸੀਂ ਕੜਾਹੀ ਦੇ ਵਿੱਚ ਉਬਾਲ ਨਾ ਰੱਖ ਦੋ। ਉਹਦੇ ਵਿਚ ਤੁਸੀਂ ਇਲਾਇਚੀ ਸੁੱਟ ਲਓ, ਫਲੇਵਰ ਵਾਸਤੇ ਉਹਦੇ
ਹਾਂਜੀ।
ਠੀਕ ਹੈ, ਤੇ ਇਲਾਇਚੀ ਜਦੋਂ ਪਾਲੋਗੇ ਦੁੱਧ ਕੱੜ ਜੇਗਾ ਤੁਹਾਡਾ। ਤੇ ਤੁਸੀਂ ਇੱਕ ਬ੍ਰੈਡ ਹੁੰਦੀ ਐ ਜਿਹੜੀ ਅਸੀਂ ਖਾਂਦੇ ਆ ਵਾਈਟ ਬ੍ਰੈਡ। ਉਹਦੇ ਨਾਲ ਕਿਨਾਰੇ ਕੱਟ ਲਓ, ਸਾਈਡਾਂ ਤੋਂ ਕਿਨਾਰੇ ਕੱਟ ਕੇ ਤੁਸੀਂ ਮਿਕਸੀ ਦੇ ਵਿੱਚ ਉਹਨੂੰ, ਉਹ ਕਰ ਲਓ। ਥੋੜਾ ਜਿਹਾ ਦੁੱਧ ਪਾਕੇ ਗ੍ਰੈਂਡ ਕਰ ਲੋ, ਉਹ ਇੱਕ ਪੇਸਟ ਬਣ ਜਾਏਗਾ ਪੂਰਾ।
ਹੂੰ।
ਪੇਸਟ ਬਣ ਗਿਆ। ਉਸ ਤੋਂ ਬਾਅਦ ਤੁਸੀਂ ਉਹੀ ਜਿਹੜਾ ਬ੍ਰੈਡ ਵਾਲਾ ਪੇਸਟ ਐ ਉਹ ਉਬਲਦੇ ਹੋਏ ਦੁੱਧ ਦੇ ਵਿੱਚ ਤੁਸੀਂ ਪਾ ਦੇਣਾ ਵੈ ਉਬਲ ਦੇ ਦੁੱਧ ਜਦੋਂ ਤੁਸੀਂ ਪਾ ਤਾ ਤੇ ਨਾਲ ਤੁਸੀਂ ਥੋੜਾ ਜਿਹਾ ਮਿਲਕ ਪਾਊਡਰ ਪਾ ਦੋ ਉਹਦੇ ਵਿੱਚ ਮਿਲਕ ਪਾਊਡਰ ਪਾ ਤਾਂ, ਉਸ ਤੋਂ ਬਾਅਦ ਤੁਸੀਂ ਉਹਨੂੰ ਹਿਲਾਓ ਉਹਨੂੰ ਕਾੜਦੇ ਰਹੋ-ਕਾੜਦੇ ਰਹੋ ਤਾ ਜਦੋਂ ਥੋੜਾ ਜਿਨ੍ਹਾਂ ਗਾ਼ੜਾ ਹੋ ਜਾਏ, ਹਲਕਾ ਜਿ ਜਦੋਂ ਗਾੜਾ ਹੋ ਜਾਵੇ ਉਹਨੂੰ ਉਸ ਬੈਟਰ ਨੂੰ ਤੁਸੀਂ ਫੇਰ ਦੁਬਾਰਾ ਮਿਕਸੀ ਚ ਗ੍ਰੈਂੰਡ ਕਰ ਸਕਦੇ ਓ।
ਗ੍ਰੈਂਡ ਕਰਕੇ ਉਹ ਇੱਕ ਆ ਜਿਹਨੂੰ ਕਹਿੰਦੇ ਨਾ ਕਰੀਮੀ ਸ਼ੇਪ ਦੇ ਵਿੱਚ ਆ ਜਾਂਦਾ ਵਾ।
ਅੱਛਾ।
ਤੇ ਉਹਨੂੰ ਫੇਰ ਤੁਸੀਂ, ਇੱਕ ਪਲਾਸਟਿਕ ਦਾ ਡੱਬਾ ਲੈਲੋ ਜਾਂ ਕੋਈ ਵੀ ਡੱਬਾ ਲੈਲੋ। ਉਹ ਤੇ ਗਾਰਨਿਸ਼ ਤੁਸੀਂ ਕਿੱਦਾਂ ਦਾ ਵੀ ਕਰ ਸਕਦੇ ਓ। ਜਿੱਦਾਂ ਤੁਸੀਂ ਬਦਾਮ ਲੈਣਾ ਐ ਪਿਸਤਾ ਲਾਉਣਾ ਹੈ। ਕੁਛ ਵੀ ਲਾਣਾ ਤੁਸੀਂ ਆਪਣੇ ਹਿਸਾਬ ਦੇ ਨਾਲ ਉਹਦੇ ਵਿੱਚ ਤੁਸੀਂ ਗਾਰਨਿਸ਼ ਕਰਕੇ ਤੇ ਉਹਨੂੰ ਤੁਸੀਂ ਫਰਿੱਜ ਵਿੱਚ ਰੱਖਦੇ ਨਾ ਫੇਿਰ ਪੰਜ-ਛੇ ਘੰਟੇ ਜਿਹੜਾ ਉਹ ਫਿਰ ਰਹੇਗਾ ਜਮ ਜਾਂਦੀ ਬਿਲਕੁਲ ਬਾਜ਼ਾਰ ਵਰਗੀ ਆਈਸ ਕਰ੍ਰੀਮ ਬਣਦੀ ਹੈ, ਤੇ ਬੜੀ ਸਸਤੀ ਪੈਂਦੀ ਆ ਉਹ, ਮੈਂ ਤੇ ਹੁਣ ਇਏਦਾਂ ਹੀ ਬਣਾਉਦੀ ਹਾਂ, ਕਿਉਂਕਿ ਬਾਜ਼ਾਰ ਵਾਲੇ ਤਿੰਨ ਸੌ ਰੁਪਏ ਦਾ ਡੱਬਾ ਘੱਟੋ ਘੱਟ ਮੰਗਓ, ਤੇ ਔ ਹ ਦੋ ਮਿੰਟਾਂ ਵਿੱਚ, ਇਹਦੀ ਘਰ ਵਾਲੀ ਤੁਸੀਂ ਖਾਓਗੇ, ਤੇ ਇਹਦੇ ਨਾਲ ਪੇਟ ਵੀ ਭਰਦਾ ਵਾ, ਬਹੁਤ ਅੱਛੀ ਆ ਕ੍ਰੀਮ ਉਹ ਬਿਲਕੁਲ ਫਰੈਸ਼, ਨਾ ਕੋਈ ਕੈਮੀਕਲ, ਨਾ ਇਹਦੇ ਵਿੱਚ ਨਾ ਕੋਈ ਚੀਜ਼, ਨਾ ਕੁਛ, ਬਿਲਕੁਲ ਦੁੱਧ ਦੀ ਬਣੀ ਹੋਈ। ਪਿਓਰ ਮਿਲਕ ਆਈਸ ਕਰ੍ਰੀਮ ਬਣਦੀ ਹੈ, ਮੈਂ ਤੇ ਏਦਾਂ ਹੀ ਬਣਾ ਦਿੰਦੀ ਹਾਂ ਬੱਚਿਆਂ ਨੂੰ, ਬੜੇ ਖੁਸ਼ ਹੋ ਕੇ ਖਾਂਦੇ ਨੇ, ਥੋੜਾ ਜਿਹਾ ਵੀ ਉਹ ਪਾਦੀ ਦਾ ਵਾ, ਕੀ ਕਹਿੰਦੇ ਨੇ ਉਹਨੂੰ ਜਿਹੜਾ ਐ ਵਾਲਾ ਆਉਦਾ ਪਾਊਡਰ, ਕਸਟਰਡ ਪਾਊਡਰ।
ਕਸਟਰਡ ਪਾਊਡਰ, ਹਾਂਜੀ
ਹਾਂ ਕਸਟਡ ਪਾਊਡਰ ਪਾ ਦੋ ਤੇ ਹੋਰ ਵੀ ਅੱਛੀ ਬਣਦੀ ਹੈ, ਤੇ ਰਸ ਮਲਾਈ ਵੀ ਬਹੁਤ ਅੱ ਅੱਛੀ ਬਣਦੀ ਹੈ ਇਹਦੀ, ਨਾਲ ਬ੍ਰੈਡ ਦੀ, ਹਾਂਜੀ।
ਹੂ ਹੂ
ਮੈਂ ਤੇ ਇਹ, ਦੋ ਤਿੰਨ ਵਾਰੀ ਗਰਮੀਆਂ ਦੇ ਵਿੱਚ ਬੱਚਿਆਂ ਨੂੰ ਬਣਾ ਕੇ।
ਘਰ ਦੀ ਬਣੀ ਹੋਈ ਚੀਜ਼, ਤਾਂ ਸਹੀ ਰਹਿੰਦੀ, ਬੱਚਿਆਂ ਨੂੰ ਵੀ ਸਹੀ ਰਹਿੰਦੀ ਹੈ।
ਹਾਂ ਪਤਾ, ਬੱਚੇ ਇਹਨਾਂ ਨੂੰ ਬਾਹਰ ਦੀ ਜਿਹੜੀ ਆ ਹੁਣ, ਅੱਜ ਕੱਲ ਆਈਸ ਕਰ੍ਰੀਮਾਂ ਦੇ ਉੱਤੇ ਫਰੋਜਨ ਡੈਜ਼ਰਟ ਲਿਖ ਲਿਖਿਆ ਹੁੰਦਾ ਵੈ, ਕਦੀ ਵੀ ਭੁੱਲ ਕੇ ਫਰੋਜਨ ਡੈਜ਼ਰਟ ਵਾਲੀ ਆਈਸ ਕਰ੍ਰੀਮ ਨੀ ਖਾਣੀ ਚਾਹੀਦੀ, ਉਹ ਟੋਟਲੀ ਰਿਫਾਈਨਡ ਦੀ ਬਣੀ ਹੁੰਦੀ ਹੈ।
ਹੂ
ਉਹਦੇ ਵਿੱਚ ਪੂਰਾ ਰਿਫਾਇੰਡ ਮਿਲਿਆ ਹੁੰਦਾ, ਤੁਸੀਂ ਰਿਫਾਇੰਡ ਖਾ ਰਹੇ ਹੋ ਪੂਰਾ। ਜਿਹੜੀ ਘਰ ਦੀ ਆ, ਉਹ ਪਿਓਰ ਦੁੱਧ ਦੀ ਬਣੇਗੀ, ਨਾ ਉਹਦੇ ਵਿੱਚ ਕੋਈ ਐਕਸ ਕੈਮੀਕਲ, ਨਾ ਕੰਡੈਂਸ ਮਿਲਕ, ਕੁਛ ਨਹੀਂ ਪਾਉਣਾ। ਸਿਰਫ਼ ਦੁੱਧ ਤੇ ਬ੍ਰੈਡ ਦੀ ਤੁਸੀਂ ਬਣਾਉਣੀ ਹੋ, ਹੋਰ ਕੁਛ ਨਹੀਂ ਬਣਾਉਣਾ ਹੈਗਾ, ਇਹਦੇ ਵਿੱਚ। ਇਸ ਕਰਕੇ ਬਜ਼ਾਰ ਦੀ ਆਈਸ ਕਰ੍ਰੀਮ ਨਾਲੋਂ, ਘਰ ਦੀ ਆਈਸ ਕਰ੍ਰੀਮ ਜਿਆਦਾ ਅੱਛੀ। ਨੁਕਸਾਨ ਵੀ ਨਹੀਂ ਦੇਗੀ, ਨਾ ਤੁਹਾਡਾ ਗਲਾ ਖ਼ਰਾਬ ਹੋਏਗਾ। ਨਾ ਤੁਹਾਨੂੰ ਕੋਈ ਖਾਂਸੀ ਲੱਗੇਗੀ, ਨਾ ਕੁਛ ਬਹੁਤ ਵਧੀਆ ਰਹਿੰਦੀ ਹੈ।
ਚਲੋ ਦੇਖਾਂਗੇ, ਟਰਾਈ, ਦੇਖਦੇ ਆਂ ਬਣਾ ਕੇ।
ਹਾਂ, ਇੱਕ ਵਾਰੀ ਟਰਾਏ ਜ਼ਰੂਰ ਕਰਨਾ ਤੁਸੀਂ, ਇਹਨੂੰ ਹਾਂ ਨਹੀਂ ਇਹ ਤੇ, ਵੈਸੇ ਪਹਿਲੀ ਵਾਰੀ ਚੀ ਸਹੀ ਆ ਜਾਂਦੀ ਹੈ। ਕੋਈ ਇਹਦੀ ਦਿੱਕਤ ਨਹੀਂ ਹੁੰਦੀ, ਹਾਂ ਪਹਿਲੀ ਵਾਰੀ, ਬਸ ਇਹ ਕਿ ਬੱਚੇ ਜਦੋ ਜਿੱਦ ਕਰਦੇ ਨੇ ਤੇ ਫੇਰ ਅਸੀਂ ਬਾਜ਼ਾਰੋਂ ਖਰੀਦ ਕੇ ਖਵਾ ਦਿੰਦੇ ਆਂ, ਕਿਉਂਕਿ ਸਾਨੂੰ ਵੀ ਆਦਤਾਂ ਪਈਆਂ ਹੋਈਆਂ ਵਾ।
ਬੱਚੇ, ਬੱਚੇ ਰਾਤ ਨੂੰ ਕਈ ਵਾਰੀ ਕਹਿ ਦਿੰਦੇ ਹਾਂ, ਆਈਸ ਕ੍ਰੀਮ ਮੰਗਾ ਲੋ।
ਗਰਮੀ ਬਹੁਤ ਹੋ ਰਹੀ ਹੈ, ਤਾਂ ਆਈਸ ਕਰ੍ਰੀਮ ਠੰਡੀ ਠੰਡੀ ਖਾਣ
ਹੂ ਹੂ ਹੂ ਹੂ ਹੋਰ
ਲੇਕਿਨ ਇਹ ਐ ਨਾ, ਇਹ ਨੁਕਸਾਨ ਵੀ ਦੇ ਜਾਂਦੀ ਹੈ, ਜਦੋਂ ਜ਼ਿਆਦਾ ਗਰਮੀ
ਹਾਂ, ਨੁਕਸਾਨ ਤੇ ਬਾਦ ਵੀ
ਹੂ, ਕੁਛ ਬੱਚਿਆਂ ਦੇ ਤੇ, ਗਲੇ ਪਕੜੇ ਜਾਂਦੇ ਨੇ। ਔ ਫਿਰ ਆਵਾਜ਼ ਬਹਿ ਜਾਂਦੀ ਉਹਨਾਂ ਦੀ, ਯਾ ਜ਼ੁਕਾਮ ਲੱਗ ਜਾਏਗਾ। ਜ਼ਿਆਦਾ ਆਈਸ ਕਰ੍ਰੀਮ ਖਾ ਲੋ ਤੇ, ਮੇਰਾ ਤੇ ਹਮੇਸ਼ਾ ਹੀ ਇੱਦਾਂ ਹੁੰਦਾ, ਮੇਰਾ ਤੇ ਗਲਾ ਹੀ ਪਕੜਿਆ ਜਾਂਦਾ ਮੇਰਾ, ਸਵੇਰੇ ਉੱਠਾਂਗੀ ਤੇ ਆਵਾਜ਼ ਭਾਰੀ ਹੋ ਜਾਂਦੀ। ਹੋ ਜਾਂਦੀ ਮੇਰੀ, ਆਈਸ ਕਰ੍ਰੀਮ ਦੇ ਨਾਲ, ਇਸ ਕਰਕੇ ਘਰ ਵਾਲੀ ਨੁਕਸਾਨ ਨੁਕਸਾਨ ਨੀ ਦਿੰਦੀ ਜੀ, ਕਿਤਨੀ ਵੀ ਖਾਓ, ਕਿਤਨਾ ਵੀ ਕੁਛ ਕਰੋ ਓਨੇ ਤੁਆਨੂ ਬਿਲਕੁਲ ਵੀ ਨੀ, ਫ਼ਰਕ ਤੇ ਬਹੁਤ, ਦੇਖੋ ਬਾਹਰ ਦੀਆਂ ਚੀਜਾਂ ਦੇ ਵਿਚ ਕੈਮੀਕਲ, ਗੰਦੇ, ਮੰੰਦੇ ਹਥ ਲਗੇ ਹੁੰਦੇ ਓਨਾਂਦੇ, ਘਾਰ ਅਸੀ ਸਾਫ਼ ਸੁਥ ਸੁਥਰੇ ਹੱਥਾਂ ਦੇ ਨਾਲ ਬਨਾ ਲੀਏ ਅਪਨੀ ਭਾਂਡੇ ਵੀ ਸਾਡੇ ਸਾਫ਼ ਸੁਥਰੇ ਨੇ ਇਕ - ਇਕ ਚੀਜ ਜੇੜੀ ਅਸੀ ਅਪਨੇ ਹਿਸਾਬ ਦੇ ਨਾਲ ਪਾਨੀ ਏ ਬਾਰ ਅਸੀ ਦੇਖਦੇ ਥੋੜਾ ਪਏ ਆਂ ਓਨਾਂ ਨੂ ਓ ਕੀ ਪਾਂਦੇ ਪਏ ਨੇ ਵਿਚ ਲੇਕਿਨ ਬਚਿਆਂ ਨੂੰ ਏ ਗਾਲ ਸਮਝ ਨੀ ਆਂਦੀ ਨਾ ਬ
ਨਾ ਬੱਚਿਆਂ ਨੂੰ ਹਾਂ ਬੱਚਿਆਂ ਤੋ ਚਾਹੀਦੀ ਏ ਪਲੇਟਾਂ ਮੰਗਾ ਲੋ ਅਜ ਵੀ
ਓਨਾ ਨੇ ਤੇ ਬਸ ਖਾਨੀ ਐ ਤੇ ਓਨਾ ਨੂੰ ਔਡਰ ਕਰ ਦੋ ਔਰ ਏਵੀ ਨੀ ਦੇਖਨਗੇ ਓ ਅੱਛੀ ਐ ਬੁਰੀ ਐ ਕੀ ਐ। ਸਾਡੇ ਵਾਸਤੇ ਸਾਡੀ ਸਿਹਤ ਖ਼ਰਾਬ ਹੋਏਗੀ ਬਸ ਨਾ ਓਨਾਂ ਨੂੰ ਤੇ ਖਾਨੀ ਐ।
ਤੇ ਆਪਣੇ ਆਪ ਕਰ ਲੈਂਦੇ।
ਮਵਾਇਲ ਚੁਕਦੈ ਮੰਮੀ ਆ ਮੰਗਾ ਲੀਏ ਮੰਮੀ ਆ ਮੰਗਾ ਲੀਏ ਚੱਲ
ਓਨਾਂ ਨੂੰ ਤਾ ਸਾਰੇ ਐਪ ਪਤਾ ਵੇ ਕਿਹੜੇ ਐਪ ਤੋ ਔਡਰ ਹੁੰਦੀ ਐ ਆਪਣੇ ਆਪ ਈ ਔਡਰ ਕਰ ਲੈਨਗੇ ਓ ਇਤਨੇ ਅੱਜ ਕੱਲ ਬੱਚੇ ਸਮਝਦਾਰ ਹੋ ਗਏ ਹੋਏ ਨੇ।
ਹੂੰ ਤੇਜ ਹੋ ਗਏ ਨੇ।
ਬੋਤ ਤੇਜ ਬੱਚੇ ਨੇ ਅਜ ਕਲ ਦੇ।
ਸਾਡੇ ਨਾਲੋ ਜਿਆਦਾ ਤੇ ਓਨਾਂ ਨੂ ਸਮਝ ਏ। ਫੋਨ ਚਲਾਨ ਦੀ ਕਿਦਾ ਚਲਾਈ ਦੇ ਫੋਨਾ ਦੇ ਵਿਚ ਕਿਦਾਂ ਕੱਢੀ ਦਾ ਫਟਾਫਟ ਔਡਰ ਕਡ ਕਰ ਲੈਂਦੀ ਆਈਸ ਕ੍ਰੀਮ ਦਾ ਬਸ ਫਲੇਵਰ ਪਤਾ ਹੋਨੇ ਚਾਹੀਦੇ ਕਿ ਏਸ ਫਲੇਵਰ ਦੀ ਆਈਸ ਕ੍ਰੀਮ ਚਾਹੀਦੀ ਏ। ਓਨਾਂ ਨੇ ਓਥੇ ਓਈ ਓ ਟਾਈਪ ਕਰਕੇ ਮੰਗਾ ਲੈਨਗੇ ਫੇਰ ਬਾਦ 'ਚੋ ਕਹਿਨ ਗੇ ਲਿਆਓ ਪੈਸੇ। ਮੈਂ ਕਹਾਂਗੀ ਤੁਹੀ ਇਥ ਔਰ ਐ ਏਕ ਤੇ ਐ। ਐਪ ਵਾਲੇ ਨੇ ਸੂਹਲਤ ਵੀ ਬੜੀ ਦਿਤੀ ਰ ਦਸ ਵਜੇ, ਗਿਆਰਾਂ ਵਜੇ ਕਿਹੜੇ ਵੇਲੇ ਮਰਜੀ ਔਡਰ ਦੋ ਹਾਂ ਓ ਘਰ ਬੈਠੇ ਤੁ ਚੀਜ ਦੇ ਦੇਨਗੇ ਏ ਵੀ ਫੈਦਾ ਵਾ। ਫਹਿਦਾ ਵੀ ਹੈ ਹਾਂ ਬੱਚਿਆਂ ਦਾ ਵੀ ਨੁਕਸਾਨ ਹੁੰਦਾ ਨਾ ਕਿ ਗਲਤ ਮਲ
ਹਾਂ ਓ ਨੁਕਸਾਨ ਹੈ ਬੱਚਿਆਂ ਲਈ ਨੁਕਸਾਨ ਜਿਦਾ ਆਪਾ ਘਾਰ ਦੀ ਚੀਜ
ਕਿ ਅਸੀ ਸੁੱਤੇ ਪਏ ਆਂ ਤੇ ਬੱਚੇ ਜਿਹੜੇ ਨੇ ਗਲਤ ਮਲਤ ਚੀਜਾਂ ਮੰਗਾ ਕੇ ਔਡਰ ਕਰ ਲੈਨ
ਹਾਂਜੀ ਏਹੀ ਗਲ ਹਾਂਜੀ।
ਜੇ ਆਈਸ ਕ੍ਰੀਮ ਖਾਓ ਤੇ ਜਦੋ ਵੀ ਘਾਰ ਦੀ ਬਨਾ ਕੇ ਖਾਓ ਮੈ ਤੇ ਏ ਸੋਚਿਆ ਕਿ ਬਾਰ ਦੀ ਇਕ ਮਹਿੰਗੀ ਵੀ ਪੈਂਦੀ ਆ ਉਤੋਂ ਨੁਕਸਾਨ ਵੀ ਦੇਂਦੀ ਐ। ਕਿ ਆਈਸ ਕ੍ਰੀਮ ਜਿਹੜੀ ਅੱਛੀ ਲਗਦੀ ਘਾਰ ਦੀ ਮੈਂ ਤਾਂ ਦੋ ਤਿੰਨ ਵਾਰੀ ਬਨਾ ਕੇ ਖਾਧੀ ਏ ਫਲੇਵਰ ਬਨਾ ਕੇ ਪਿਸਤਾ ਵਾਲਾ ਫਲੇਵਰ ਵੀ ਅੱਛਾ ਹੈਗਾ ਏਦਾ ਮੈਂਗੋ ਫਲੇਵਰ ਵੀ ਅੱਛਾ ਬਨਦਾ ਏ। ਅੱਜ ਕੱਲ ਮੈਂਗੋ ਆਏ ਹੋਏ ਨੇ ਅੰਬ ਦੀ ਬਨਾ ਕੇ ਖਾ ਲੋੋ। ਓਦੀ ਪਿਊਰੀ ਪਾ ਕੇ
ਹਾਂਜੀ
ਸਬ ਟੇਸਟੀ ਬਨ ਜਾਂਦੀ ਐ ਬੱਚਿਆਂ ਦਾ ਵੀ ਟੇਸਟ ਵਧੀਆ ਹੋ ਜਾਂਦਾ।
ਮੈਂ ਤੇ ਏ ਦੇਖਿਆ ਬੱਚਿਆਂ ਨੂ ਤੇ ਕੁਛ ਨੀ ਪਤਾ ਪਤਾ ਨੀ ਚੱਲਦਾ ਏਨਾ ਨੂ ਕੁਛ ਵੀ ਖਵਾ ਦੋ ਏਨਾ ਦਾ ਬਸ ਏਵੇ ਕਿ ਮਿੱਠਾ- ਮਿੱਠਾ ਟੇਸਟ ਜਾਣਾ ਚਾਹੀਦਾ ਵਾ ਚਾਏ ਵਿਚ ਗੰਦ ਗੰਦ ਬਲਾ ਈ ਪਿਆ ਹੋਏ ਏਨਾ ਨੇ ਓਵੀ ਖਾ ਜਾਣੈ ਏਨਾ ਨੂੰ ਏਵੀ ਨੀ ਪਤਾ ਕਿ ਸਾਡੇ ਵਾਸਤੇ ਨੁਕਸਾਨਦਾਇਕੈ ਕੁਛ ਵੈ ਏਕ ਵਾਰੀ ਬਸ ਏਨਾ ਨੇ ਵੇਖ ਲੈਣਾ ਹਾਂ ਜੀ ਏਦਾ ਫਲੇਵਰ ਬਰਫ਼ ਵਲੀਆਂ ਵੀ ਖਾ ਲੈਂਦੇ ਨੇ ਆਈਸ ਕਰੀਮ ਬਾਜਾਰ ਵਿਚ ਜੋ ਬਰਫ਼ ਦੀ ਆਈਸ ਕਰੀਮ ਵੇਚਦੇ ਨੇ ਓਦੇ ਵਿਚ ਤੇ ਓਨਾਂ ਨੇ ਕੀ ਕਹਿੰਦੇ ਨੇ ਨੀਰਾ ਈ ਕੈਮੀਕਲ ਪਾਇਆ ਹੁੰਦਾ। ਮੈਂ ਤੇ ਇੱਕ ਵਰੀ ਖ਼ਰੀਦ ਲਈ ਅਹ ਨੀਲੇ ਜਿਹੇ ਰੰਗ ਦੀ ਸੀ ਆਈਸ ਕਰ੍ਰੀਮ ਇੱਕ ਤੇ ਮੇਰਾ ਬੇਟਾ ਕਹਿਣ ਲੱਗਾ ਮੰਮੀ ਬੜੀ ਅੱਛੀ ਆ ਖਾ ਕੇ ਦੇਖੋ। ਉਹਨੂੰ ਇੰਝ ਲੱਗਦਾ ਪਿਆ ਸੀ ਕਿ ਅਸੀ ਟੂਥਪੇਸਟ ਖਾ ਰਹੇ ਹਾਂ। ਏਸ ਤਰ੍ਹਾਂ ਦਾ ਟੇਸਟ ਆ ਰਿਹਾ ਸੀ ਉਹਦੇ ਵਿੱਚ ਕਿ ਜਿਸਰਾ ਟੂਥ ਪੇਸਟ ਅਸੀਂ ਖਾਂਦੇ ਪਏ ਹਾਂ। ਮੈਂ ਕਿਹਾ ਤੂੰ ਬਿਲਕੁਲ ਹੀ ਗੰਦਾ ਜਾਂ ਟੇਸਟ ਆ ਰਿਹਾ ਹੈ, ਤੁਸੀਂ ਕਿੱਦਾਂ ਖਾ ਰਹੇ ਹੋ ਇਸ ਆਈਸ ਕਰ੍ਰੀਮ ਨੂੰ ਕਹ ਰਹੇਆ ਨਹੀ, ਬਹੁਤ ਅੱਛੀ ਲੱਗਦੀ ਪਈ ਹੈ, ਬਹੁਤ ਅੱਛੀ ਲੱਗਦੀ ਪਈ ਹੈ। ਮੈਂ ਕਿਹਾ ਹਾਂ ਅੱਛੀ ਲੱਗਦੀ ਪਈ ਏ ਤੇ ਤੁਹਾਨੂੰ ਤੇ ਕੁੱਛ ਵੀ ਖਵਾ ਦੋ, ਤੁਹਾਨੂੰ ਤੇ ਅੱਛਾ ਹੀ ਲੱਗਣਾ ਵਾ।
ਹੂੰ।
ਲੇਕਿਨ ਏ ਬੱਚੇ ਆ ਨਾ ਅੱਜ ਕੱਲ ਦੇ, ਸਮਝਦੇ ਨਹੀ ਹੈਗੇ।
ਬੱਚੇ ਸਾਰੇ ਹੀ ਹੈ ਹੁਣ ਏਦਾਂ ਦੇ।
ਕੀ ਅੱਛਾ, ਤੇ ਕੀ ਮਾੜਾ ਹੈ।
ਹੂੰ ਕੀ ਪਤਾ ਕੈਮੀਕਲ ਦਾ ਤੁਹਾਨੂੰ
ਇਹਨਾਂ ਨੂੰ ਕੈਮੀਕਲ ਦਾ ਕੀ ਪਤਾ ਕਿ ਸਾਡੇ ਵਾਸਤੇ, ਪਤਾ ਬਾਦ ਵਿੱਚ ਬੱਚਿਆਂ ਦੇ
ਹੋਰ ਫੇਰ ਦਰਦ, ਫੇਰ ਹੁਣ ਦਵਾਈਆਂ ਲੈ ਕੇ ਆਓ।
ਹਾਂ ਉਹ ਫੇਰ ਇਹਨਾਂ ਨੂੰ ਲੈ ਲੈ ਕੇ ਭੱਜੋ ਡਾਕਟਰਾਂ ਦੇ ਕੋਲ ਔਦੋਂ ਸਮਝਦੇ ਨੇ ਕਿ ਅਸੀਂ ਨਹੀ ਖਾਣੀ
ਹੂੰ। ਹੂੰ।
ਹਾਂਜੀ।
ਠੀਕ
ਚਲੋ ਮੈਂ ਆਵਾਂਗੀ ਫੇਰ ਤੇ ਮੈਂ ਤੁਹਾਨੂੰ ਆਈਸ ਕਰ੍ਰੀਮ ਜ਼ਰੂਰ ਬਣਾ ਕੇ ਦਵਾਂਗੀ, ਹਾਂ ਬਣਾ ਕੇ ਮੈਂ ਤੁਹਾਨੂੰ ਘਰ ਦੀ ਖਾਵਾਵਾਂਗੀ ਆਈਸ ਕਰ੍ਰੀਮ ਕਿ ਬਹੁਤ ਅੱਛੀ ਬਣਦੀ ਹੈਗੀ ਹੈ।
ਠੀਕ ਹੈ ਜੀ। ਔਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।